ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਭੈਣ ਜੀ।
ਕੀ ਹਾਲ ਚਾਲ
ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਮੈਂ ਵੀ ਠੀਕ-ਠਾਕ।
ਅੱਛਾ ਹੋਰ ਸੁਣਾਓ ਕੀ ਕਰਦੇ ਪਏ ਸੀ।
ਬਸ ਕੁਛ ਨੀ ਮੈਂ ਬੈਠੀ ਸੀ, ਮੈਂ ਕਿਹਾ ਚਲੋ ਤੁਹਾਨੂੰ ਯਾਦ ਹੀ ਕਰ ਦਿੱਤਾ ਜਾਵੇ।
ਹਾਂ ਅੱਜ ਤੇ ਬੜੀ ਵਧੀਆ ਗੱਲ ਕੀਤੀ ਆ ਤੇ ਤੁਸੀਂ ਭੈਣ ਜੀ ਮੈਂ ਵੀ ਹੈਰਾਨ ਹੋ ਗਈ, ਅੱਜ ਭੈਣ ਜੀ ਨੂੰ ਸਾਡੀ ਯਾਦ ਕਿਧਰੋਂ ਆ ਗਈ ਏ।
ਬਸ ਜੀ ਬਸ, ਤੁਸੀਂ ਤੇ ਯਾਦ ਕਰਨਾ ਨਹੀਂ। ਮੈਂ ਕਿਹਾ, ਚਲੋ ਮੈਂ ਹੀ ਯਾਦ ਕਰ ਲਵਾਂ। ਬੱਚੇ ਤੁਹਾਡੇ ਮਿਲੇ ਸੀ ਕੱਲ ਮੈਨੂੰ ਹਾਂ ਤੁਹਾਡੀ ਵੱਡੀ ਬੇਟੀ ਮਿਲੀ ਸੀ
ਦੱਸਿਆ ਨਹੀਂ ਉਹਨੇ ਘਰ ਆ ਕੇ ਕੀ ਆਂਟੀ ਮਿਲੇ ਸੀ
ਅੱਛਾ ਕੋਈ ਨੀ ਪੁੱਛ ਮੈਂ ਸਗੋਂ ਹਾਲ ਹਾਂਜੀ ਮੈਂ ਤੁਹਾਡਾ ਹਾਲ ਚਾਲ ਪੁੱਛਿਆ ਘਰ ਪਰਿਵਾਰ ਦਾ ਪੁੱਛਿਆ ਦੱਸਦੇ ਸੀ ਸਭ ਠੀਕ ਨੇ ਫੇਰ ਮੈਂ ਹੀ ਪੁੱਛ ਰਹੀ ਸੀ ਕਿ ਤੁਸੀਂ ਆਏ ਨਹੀਂ ਕਿੰਨਾ ਟਾਈਮ ਹੋ ਗਿਆ ਲਗਾਇਆ ਚੱਕਰ
ਬਸ ਭੈਣ ਜੀ ਤੁਸੀਂ ਬੁਲਾਂਦੇ ਹੀ ਨਹੀਂ
ਅੱਛਾ ਦੇਖੋ ਜੀ ਬਸ ਮ ਸਾਡੇ ਵੀ ਨਾ ਇੱਥੇ ਗੈਸਟ ਆਏ ਸੀ ਯਾਦ ਤੇ ਮੈਂ ਕਿੰਨੇ ਦਿਨ ਤੋਂ ਕਰ ਰਹੀ ਸੀ ਬੱਚੇ ਵੀ ਸਗੋਂ ਪੁਛ ਰਹੇ ਸੀ ਕਿ ਆਏ ਨੀ ਮਾਸੀ ਨ ਆਈ ਮੈਂ ਕਿਹਾ ਚਲੋ ਮੈਂ ਅੱਜ ਫੋਨ ਹੀ ਕਰ ਲਵਾਂ ਤੁਹਾਨੂੰ
ਹਾਂਜੀ ਹਾਂਜੀ ਬਹੁਤ ਵਧੀਆ ਕੀਤਾ ਭੈਣ ਜੀ ਤੁਸੀਂ ਬਸ ਉਹ ਤੇ ਮੈਂ ਮਜ਼ਾਕ ਕਰਦੀ ਪਈ ਸੀ ਤੁਸੀਂ ਬੁਲਾਉਂ
ਉਹਨੂੰ ਮੈਂ ਸੀਰੀਅਸ ਨਾ ਲੈਣਾ ਕੋਈ ਐਸੀ ਗੱਲ ਨਹੀਂ ਹੈਗੀ
ਅੱਛਾ, ਅੱਛਾ ਹਾਂ ਬਸ ਕੋਈ ਨੀ ਮੈਨੂੰ ਪਤਾ ਤੁਸੀਂ ਮਜ਼ਾਕ ਤੇ ਬਹੁਤ ਕਰਦੇ ਹੋ ਹਾਂਜੀ ਉਹ ਤਾਂ ਤੁਹਾਡਾ ਨੇਚਰ ਹੀ ਐਵੇਂ ਦਾ ਏ
ਕੀ ਕਰੀਏ ਬਸ
ਨਹੀਂ ਸਹੀ ਏ ਬਈ ਐਵੇਂ ਹੀ ਹੋਣਾ ਚਾਹੀਦਾ ਨੇਚਰ ਵਧੀਆ ਵੀ ਲੱਗਦਾ ਸਭ ਨਾਲ ਮਿਲਣਸਾਰ ਹੋਵੇ ਹਾਂਜੀ ਹੋਰ ਸੁਣਾਓ? ਹੋਰ
ਹੋਰ ਬਸ ਵਧੀਆ ਹੋਰ ਤੁਸੀਂ ਸੁਣਾਓ ਕੀ ਕਰਦੇ ਹੋ ਅੱਜ ਕੱਲ
ਹਾਂ ਹਾਂ ਬਸ ਮੈਂ ਨਾ ਵੈਸੇ ਪੇਕੇ ਆਈ ਦੀ ਹ ਤੇ ਬਸ ਟਾਈਮ ਹੀ ਨਹੀਂ ਲੱਗਦਾ ਤੇ ਮੰਮੀ ਬਣਾਉਂਦੇ ਨੇ ਸਾਰਾ ਕੁਛ ਮੈਂ ਤੇ ਕੁਛ ਨੀ ਕਰਦੀ ਪਈ ਆਰਾਮ ਕਰਦੀ ਆਾਂ ਮੈਂ ਤੇ ਅੱਜ
ਬਸ ਪੇਕੇ ਆ ਕੇ ਹੀ ਇਹੋ ਜਿਹੀ ਮੌਜ ਫਿਰ
ਹਾਂਜੀ ਮੈਨੂੰ ਨਾ ਘੁੰਮਣ ਫਿਰਨ ਤੋਂ ਹੀ ਟਾਈਮ ਨੀ ਲੱਗਦਾ ਵਹਲ ਨ ਵੀੀ ਆਉਂਦੀ ਮੈਨੂੰ
ਬਸ ਬਸ ਪੇਕੇ ਆ ਕੇ ਤੇ ਫੇਿਰ ਬੰਦਾ ਮਾਰਕੀਟ ਜਿੱਦਾਂ ਦਾ ਕੰਮ ਹੋ ਜਾਂਦਾ ਇਹ ਵੀ ਕਰ ਲਾਂ ਉਹ ਵੀ ਕਰ ਲਾਂ
ਹਾਂਜੀ ਬਾਕੀ ਮੈਨੂੰ ਹੋਏ ਨੇ ਹਲੇ ਚਾਰ ਪਾਉਦੇ ਨੇ ਹੋਏ ਨੇ ਡਲੀ ਚੱਕਰ ਲਗ ਮੰਮੀ ਵੀ ਕਹਿੰਦੇ ਨੇ ਤੇ ਤੇਰਾ ਰੋਜ਼ ਦਾ ਹੀ ਚੱਕਰ ਮਾਰਕੀਟ ਦਾ ਤੇ ਮੈਂ ਕਿਹਾ ਹੁਣ ਨੀ ਜਾਵਾਂਗੀ ਹੁ ਮੈਂ ਦੋ ਦਿਨ ਤੁਹਾਡੇ ਕੋਲ ਹੀ ਰਵਾਂਗੀ
ਹਾਂਜੀ ਹਾਂਜੀ ਮਾਵਾਂ ਨੂੰ ਵੀ ਸ਼ੌਕ ਹੁੰਦਾ ਨਾ ਹੁਣ ਆਈਆਂ ਨੇ ਬੱਚੇ ਆਏ ਨੇ ਤੇ ਬੈਣ ਤੇ ਸਹੀ ਸਾਡੇ ਕੋਲ ਥੋੜਾ ਦੁੱਖ ਸੁੱਖ ਮਾਵਾਂ ਨਾਲ ਵੀ ਕਰਨਾ ਚਾਹੀਦਾ
ਬਿਲਕੁਲ ਸਹੀ ਗੱਲ ਤੁਹਾਡੀ ਹਾਂਜੀ ਉਹਨਾ ਨੂੰ ਵੀ ਆਉਂਦਾ ਚਲੋ ਧੀਆਂ ਸਾਡੇ ਕੋਲ ਬੈਠਣ ਹਾਂਜੀ ਜੀ ਆਪਣਾ ਹਾਲ ਚਾਲ ਦੱਸਣ ਅਸੀਂ ਆਪਣਾ ਹਾਲ ਚਾਲ ਦੱਸੀਏ ਉਹ ਆਪਣਾ ਦੱਸਣ ਚਲੋ ਜੀ ਬਸ ਇਹੀ ਹੁੰਦਾ ਮਾਵਾਂ ਧੀਆਂ ਦਾ ਪਿਆਰ ਆਉਂਦਾ ਹਾਂਜੀ
ਇਹ ਤਾਂ ਹੈ ਭੈਣ ਜੀ
ਹਾਂਜੀ
ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਠਾਕ ਹੈ
ਹਾਂਜੀ ਸਭ ਠੀਕ ਠਾਕ ਨੇ ਮੈਂ ਸਗੋਂ ਆਵਾਂਗੀ ਤੁਹਾਡੇ ਕੋਲ ਮੈਂ ਨਾ ਲਾਸਟ ਟਾਈਮ ਸਗੋਂ ਆਈ ਸੀ ਤੁਹਾਡੇ ਕੋਲ ਤੇ ਤੁਸੀਂ ਕਰੋਕਰੀ ਦਾ ਸਮਾਨ ਲਿਆਂਦਾ ਵਾ ਸੀਗਾ ਤੁਹਾਡੇ ਬਾਉਲ ਸੀ ਨਾ ਜੋ ਉਹ ਲਿਡ ਵਾਲੇ ਸੀ ਉੱਤੋਂ ਨਾ ਲਿਡ ਜਿਹੜੀ ਸੀ ਨਾ ਕੱਚ ਦੀ ਸੀਗੀ
ਹਾਂਜੀ ਹਾਂਜੀ ਹੈਗੇ ਨੇ ਮੇਰੇ ਕੋਲ ਹਾਂਜੀ
ਸਾਡੇ ਨਾ ਫੰਕਸ਼ਨ ਏ ਸਮਝ ਲੋੋ ਸਾਡੇ ਦੀਦੀ ਨੇ ਹਾਂਜੀ ਜੀ ਕੋਠੀ ਪਾਈ ਹੈ ਚ ਉਹ ਨੂੰ ਗਿਫਟ ਗਿਫਟ ਦੇਣਾ। ਹਾਂਜੀ ਤੇ ਮੈਂ ਕਿਹਾ ਚਲੋ ਪੁ ਪੁੱਛਾਂਗੀ ਤੁਹਾਡੇ ਕੋਲੋਂ ਪਿਆਰਾ ਸੀ ਮੈਂ ਕਿਹਾ ਚਲੋ ਗਿਫਟ ਦੇਣ ਚ ਵਧੀਆ ਲੱਗੇਗਾ। ਗਿਫਟ ਆਈਟਮ ਹਾਂਜੀ
ਹਾਂਜੀ ਕੋਈ ਨਹੀਂ ਮੈਂ ਹਾਂ ਨਹੀਂ ਨਹੀਂ ਔਨਲਾਈਨ ਨਹੀਂ ਮੈਂ ਦਿੱਤਾ ਤਾ ਸੀ ਮੈਂ ਇੱਧਰੋਂ ਲੋਕਲ ਦੁਕਾਨ ਤੋਂ ਹੀ ਲਿੱਤਾ ਸੀ।
ਅੱਛਾ ਪਿਆਰਾ ਬੜਾ ਲੱਗ ਰਿਹਾ ਸਿਗਾ।
ਕੋਈ ਨੀ ਤੁਸੀਂ ਆਣਾ ਮੈਂ ਤੁਹਾਨੂੰ ਬਾਜ਼ਾਰ ਲੈ ਜਾਂਗੀ ਨਾਲ ਦੁਕਾਨ ਤੋਂ ਤੁਸੀਂ ਆਪ ਹੀ ਲੈ ਲੈਨਾ ਨਾ ਉਹਨਾਂ ਕੋਲ ਹੋਰ ਵੀ ਬੜੀ ਵਰਾਇਟੀ ਹੈਗੀ ਸੀ। ਹੋਰ ਵੀ ਬੜਾ ਕੁਛ ਹੈਗਾ ਵੇ ਮਤਲਬ ਕਿ ਅਗਰ ਤੁਸੀਂ ਬਾਊਲ ਸੈਟ ਟਰੇ ਸੋਚਦੇ ਪਏਓ ਤੁਸੀਂ ਦੁਕਾਨ 'ਤੇ ਜਾਓਗੇ ਹੋ ਉਹਨਾਂ ਨੇ ਹੋਰ ਵੀ ਬਹੁਤ ਵਰਾਇਟੀ ਦਿਖਾਉਣੀ ਹੈ ਤੁਹਾਨੂੰ
ਅੱਛਾ
ਹਾਂਜੀ ਸੂਪ ਸੈਟ ਏ ਆਪਣਾ ਕੱਟਰਲੇ ਕੱ ਕੱਟਰਲੀ ਸੈਟ ਹੈਗੇ ਨੇ ਬਹੁਤ ਸਮਾਨ ਹੈਗਾ ਉਹਨਾਂ ਕੋਲ ਤੇ
ਅੱਛਾ
ਹਾਂਜੀ
ਕੀ
ਸਾਡੇ ਵੀ ਪਿੱਛੇ ਕਿਸੇ ਨੇ ਮਕਾਨ ਦਾ ਮਹੂਰਤ ਕੀਤਾ ਸੀ ਅਸੀਂ ਅਸੀਂ ਉਹਨਾਂ ਨੂੰ ਬਾਥ ਬਾਥਿੰ ਸੈੱਟ ਦਿੱਤਾ ਸੀ ਉਹਦੇ ਵਿੱਚ ਟੱਬ ਸੀ ਬਾਲਟੀ ਸੀ ਬਹੁਤ ਕੁਛ ਸੀ ਉਹਦੇ ਵਿੱਚ ਉਹ ਉਹਨਾਂ ਨੂੰ ਬਹੁਤ ਹੀ ਪਸੰਦ ਆਇਆ ਏ।
ਅੱਛਾ ਮੈਂ ਚਲੋ ਮੈਂ ਸੋਚ ਰਹੀ ਸੀ ਚਲੋ ਤੁਹਾਡੇ ਕੋਲ ਹੀ ਪੁੱਛਾਂਗੀ।
ਹਾਂਜੀ ਹਾਂਜੀ ਬਹੁਤ ਸਮਾਨ ਹੈਗਾ ਉਹਨਾਂ ਕੋਲ ਕੋਈ ਨੀ ਭੈਣ ਜੀ ਤੁਸੀਂ ਤੁਸੀਂ ਆਓਗੇ ਮੈਂ ਤੁਹਾਡੇ ਨਾਲ ਚੱਲ ਲਵਾਂਗੀ ਕੋਈ ਐਸੀ ਗੱਲ ਨਹੀਂ ਹੈਗੀ।
ਅੱਛਾ ਵੈਸੇ ਤਾਂ ਦੋ ਤਿੰਨ ਆਈਟਮਾਂ ਤੇ ਲਵਾਂਗੇ ਹੀ ਅਸੀਂ
ਹਾਂਜੀ
ਹਾਂਜੀ ਵੈਸੇ ਨਾ ਇਹਨਾਂ ਨੇ ਘਰ ਵਾਲੇ ਨੇ ਨਾ ਉਹ ਦੇਖਿਆ ਮਾਈਕਰੋਵੇਵ ਉਹ ਤੇ ਚਲੋ ਦੇਵਾਂਗੇ ਫਿਰ ਮੈਂ ਕਿਹਾ ਸੀ ਚਲੋ ਦੋ ਤਿੰਨ ਆਈਟਮਾਂ ਹੋਰ ਹੋ ਜਾਣਗੀਆਂ ਸੈਪਰੇਟ ਬਣਾਇਆ ਨਾ ਉਹ ਨੇ ਪਹਿਲਾਂ ਤਾਂ ਜੁਆਇੰਟ ਫੈਮਲੀ ਸੀ ਉਹਨਾਂ ਦੀ
ਅੱਛਾ ਅੱਛਾ ਠੀਕ ਹੈ ਜੀ
ਚਲੋ ਅੱਛਾ ਲੱਗੇਗਾ ਕਿਚਨ ਦਾ ਵੀ ਸਮਾਨ ਬਣ ਜਾਏਗਾ ਉਹਨਾਂ ਦਾ
ਹਾਂ ਇਹ ਤੇ ਹੈ ਭੈਣ ਜੀ ਇਸੇ ਬਹਾਨੇ ਚੀਜ਼ ਬਣ ਜਾਏਗੀ ਚਲੋ ਹਾਂ ਲੋਕ ਸ਼ਗਨ ਵੀ ਤਾਂ ਪਾਉਣਾ ਹੀ ਹੁੰਦਾ ਹੈ ਸ਼ਗਨ ਦਾ ਤਾਂ ਫਿਰ ਪਤਾ ਨਹੀਂ ਚੱਲਣਾ ਚਲੋ ਕਿੱਥੇ ਗਿਆ। ਇਹ ਤੇ ਸਾਰੀ ਉਮਰ ਬੰਦਾ ਯਾਦ ਤੇ ਕਰਦਾ ਕਿ ਉਹਨਾਂ ਨੇ ਮੈਨੂੰ ਮੈਨੂੰ ਇਹ ਗਿਫਟ ਦਿੱਤਾ ਸੀ ਮੇਰੇ ਕੋਲ ਪਿਆਵੇ ਹਲੇ ਤੱਕਣ
ਹਾਂਜੀ ਬਿਲਕੁਲ ਸਹੀ ਗੱਲ ਏ। ਮੈਨੂੰ ਵੀ ਹੁਣ ਕਿੰਨੇ ਗਿਫਟ ਮਿਲੇ ਦੇ ਨੇ ਨਾ ਆਪਣਾ ਚਲੋ। ਸਹੀ ਪਏ ਨੇ ਹੁਣ ਕੰਮ ਵੀ ਆਉਂਦੇ ਨੇ ਹੁਣ ਕਿਚਨ ਚ
ਸਹੀ ਗੱਲ ਭੈਣ ਜ ਸਮਾਨ ਤੇ ਕੰਮ ਵੀ ਆਉਂਦਾ ਵ
ਹਾਂਜੀ ਕੋਈ ਨੀ ਮੈਂ ਤੁਹਾਡੇ ਕੋਲ ਆਵਾਂਗੀ ਜਾਂ ਤੁਸੀਂ ਆਣਾ ਲਗਾਉਣਾ ਚੱਕਰ ਵੈਸੇ ਤੁਹਾਡੇ ਘਰ ਦੇ ਕੋਲ ਨੇ ਸ਼ੋਪ
ਹਾਂਜੀ ਬਸ ਨੇੜੇ ਇੰਨੀ ਦੂਰ ਵੀ ਨਹੀਂੀ ਹੈਗੀ ਇੰਨੀ ਨੇੜੇ ਵੀ ਨਹੀਂੀ ਹੈ ਲੇਕਿਨ ਕੋਈ ਗੱਲ ਨਹੀਂ ਮੈਂ ਲੈ ਜਾਵਾਂਗੀ ਤੁਹਾਨੂੰ ਤੁਸੀਂ ਬਸ ਵੇਹਲੇ ਟਹਿਣ ਸਿਰ ਵਿਹਲੇ ਹੋ ਕੇ ਆ ਨਾ ਕਿਉਂਕਿ ਅੱਜ ਕੱਲ੍ਹ ਦੇਖੋ ਘਰਾਂ ਦੇ ਕੰਮ ਬੱਚਿਆਂ ਨੂੰ ਛੁੱਟੀਆਂ ਨੇ ਵਿਚਕਾਰ ਹੀ ਹੁੰਦੇ ਨੇ ਤੇ ਕੰਮ ਵੀ ਨੀ ਮੁੱਕਦੇ ਮਾਵਾਂ ਦੇ
ਹਾਂਜੀ ਉਹ ਤੇੇ ਗੱਲ ਹੈਗੀ ਹੈ
ਹਾਂਜੀ
ਇੱਕ ਉਹ ਵੀ ਵੋਟਰ ਕੂਲਰ ਵੀ ਚੱਲੇ ਨੇ ਸਟੀਲ ਚ ਉਹ ਹੋਏਗਾ ਨਾ ਕੁਲਵੀਰ ਜੀ ਕੋਲ
ਹਾਂਜੀ ਹੈਗਾ ਉਹ ਵੀ ਹੈਗਾ ਵ ਪੰਜ ਲੀਟਰ ਦਾ ਵੀ ਏ ਦਸ ਲੀਟਰ ਦਾ ਵੀ ਪੰਦਰਾਂ ਲੀਟਰ ਦਾ ਵੀ ਏ ਜਿਹੜਾ ਤੁਸੀਂ ਤੁਸੀਂ ਲੈਣਾ ਤੁਹਾਨੂੰ ਦੇ ਦੇਣਗੇ ਉਹ ਤੁਸੀਂ ਉਹ ਤੇ ਹੁਣ ਤੁਸੀਂ ਪਸੰਦ ਕਰਨਾ ਨਾ
ਅੱਛਾ ਅੱਛਾ ਚਲੋ ਤੇ ਕੋਈ ਨੀ ਦੇਖ ਲਾਂਗੇ ਉਹ ਵੀ ਅਗਰ ਪੰਜ ਲੀਟਰ ਦਾ ਅਤੇ ਦਸ ਲੀਟਰ ' ਰੇਟ ਦਾ ਹੀ ਫ਼ਰਕ ਹੋਏਗਾ ਕਾਫ਼ੀ ਸਾਰਾ
ਹਾਂਜੀ ਹਾਂਜੀ ਉਹ ਤੇ ਫੇਿਰ ਥੋੜ੍ਹਾ ਬਹੁਤ ਹੁੰਦਾ ਹੀ ਹੈ
ਹਾਂਜੀ ਚਲੋ ਇੰਝ ਕਰਾਂਗੀ ਨਾ ਅਗਰ ਮੈਨੂੰ ਪਸੰਦ ਆਏ ਨਾ ਤਾਂ ਮੈਂ ਆਪਣੇ ਦੀਦੀ ਕੋਲ ਪੁੱਛ ਵੀ ਲਵਾਂਗੀ ਕਿ ਕਿਹੜਾ ਦੇਈਏ ਅਸੀਂ ਨਹੀਂ ਇੱਕ ਵਾਰੀ ਪੰਜ ਲੀਟਰ ਦਾ ਲੈਣਾ ਤੇ ਪੰਜ ਲੀਟਰ ਦਾ ਲੈ ਲਾਂਗੇ ਨਹੀਂ ਤੇ ਦਸ ਲੀਟਰ ਦਾ ਲੈਲਾਂਗੇ
ਹਾਂਜੀ ਇਹ ਤੇ ਹੈ
ਪਸੰਦ ਆਉਣ ਦੀ ਗੱਲ ਏ ਤਿੰਨ ਚਾਰ ਗਿਫਟ ਲਵਾਂਗੇਈ
ਹਾਂਜੀ ਹਾਂਜੀ ਉਹਨਾਂ ਨਾਲ ਡਿਸਕਸ ਕਰ ਲੈਣਾ ਕਿਆ ਪਤਾ ਕਈ ਵਾਰੀ ਬੰਦੇ ਕੋਲ ਘਰ ਚੀਜ਼ ਭਾਈ ਹੁੰਦੀ ਆ ਨਾ ਉਹ ਵਾਲਲੀ ਸੇਮ ਫੇਰ ਉਹ ਦੱਸ ਦੇਣਗੇ ਕਿ ਪਏ ਨਹੀਂ ਪਈ ਅਤੇ ਤੁਸੀਂ ਫਿਰ ਉਹੀਓ ਲੈ ਲੈਣਾ
ਹਾਂਜੀ। ਇਹ ਵੀ ਗੱਲ ਸਹੀਏ ਤੁਹਾਡੀ। ਪੁੱਛ ਲਾਂਗੇ ਮਤਲਬ ਇਹ ਵੀ ਇਓ ਪੁੱਛ ਲਾਂਗੇ ਨਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਏ। ਤੇ ਉਹੀ ਵੇਖ ਲਾਂਗੇ ਅਸੀਂ।
ਹਾਂਜੀ ਹਾਂਜੀ ਅ
ਹਾਂਜੀ। ਹੋਰ ਸੁਣਾਓ ਬੱਚੇ ਤੁਹਾਡੇ ਠੀਕ ਨੇ। ਤੇ ਸਕੂਲ ਕਦੋਂ ਸਕੂਲ ਕਦੋਂ ਖੁੱਲ ਰਹੇ ਨੇ ਤੁਹਾਡੇ?
ਸਕੂਲ ਨੈਕਸਟ ਵੀਕ ਖੁੱਲ ਜਾਣਗੇ ਬਸ। ਹਫ਼ਤਾ ਰਹਿ ਗਿਆ ਦੇਖੋ ਹੁਣ ਕੀ ਕਰਦੇ ਨੇ ਕੰਮ ਅੱਧਾ ਪਚਾਧ ਕੀਤਾ ਹੋਇਆ ਵੇ। ਹੁਣ ਬਸ ਹੁਣ ਕੱਲ ਤੋਂ ਪੜ੍ਹਾਈ ਵਾਲੀ ਧਿਆਨ ਕਰਨਗੇ ਆਪਣਾ
ਹਾ ਸਹੀ ਗੱਲ ਏ ਬੱਚਿਆਂ ਨੇ ਕੀਤਾ ਹੀ ਨੀ ਸਾਡੇ ਵੀ ਅਸੀਂ ਮੈਂ ਆਈ ਸੀ ਇਏਧਰ ਘਰ ਤੇ ਬੱਚੇ ਟਿਊਸ਼ਨ ਵੀ ਨਹੀਂ ਗਏ ਸਗੋਂ ਤੁਹਾਨੂੰ ਪਤਾ ਹੀ ਮੇਰੇ ਘਰ ਦੇ ਇਡੇ ਨੇੜੇ ਹੀ ਹੈ। ਤੇ ਟਿਊਸ਼ਨ ਵੀ ਸਗੋਂ ਨੇੜੇ
ਅੱਛਾ। ਬਸ ਬੱਚੇ ਵਿਗੜੀ ਗਏ ਨੇ ਛੁੱਟੀਆਂ ਦੇ ਵਿੱਚ ਨਾ ਕ ਕਿਤਾਬਾਂ ਖੋਲਦੇ ਜੇ ਨਾ ਟਿਊਸ਼ਨ ਜਾਂਦੇ ਜੇ ਤੇ ਨਾ ਹੀ ਕਾਰ ਪੜਦੇ ਨੇ।
ਹਾਂਜੀ। ਮੈਂ ਸੋਚਿਆ ਸੀ ਬੈਗ ਲੈ ਚਲੋ ਬੱਚੋ ਤੇ ਇੱਧਰੋਂ ਹੀ ਚਲੇ ਜਾਣਾ ਗਏ ਹੀ ਨੀ ਬੱਚੇ ਕਿੰਨੇ ਹਾਲੇ ਐਕਟੀਵਿਟੀ ਪਈਆਂ ਉਹ ਵੀ ਨੀ ਕੀਤੀਆਂ ਬੱਚਿਆਂ ਨੇ।
ਸਾਡੇ ਆਪ ਬੱਚਿਆਂ ਨੇ ਕੁਛ ਨਹੀਂ ਕੀਤਾ ਤੇ।
ਹਾਂਜੀ। ਬਸ ਬੱਚਿਆਂ ਦੀ ਮੌਜਾਂ ਲੱਗੀਆਂ ਹੀ ਆ ਪਤਾ ਹੈ। ਛੂਟ ਮਿਲੀ ਹੈ ਪੂਰੀ ਤਰ੍ਹਾਂ ਛੁੱਟੀਆਂ ਚ।
ਹਾਂਜੀ-ਹਾਂਜੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਭੈਣ ਜੀ।
ਆਪਣਾ ਵੀ ਮਨ ਨੀ ਕਰਦਾ ਬੱਚਿਆਂ ਨੂੰ ਕੁਛ ਕਹਿਣ ਦੇ ਨਾ ਛੁੱਟੀਆਂ ਚ ਨਾ ਕੀ ਕਰਨਾ ਫੇਿਰ ਸਕੂਲ ਖੋਲ ਜਾਣੇ ਨੇ ਫੇਿਰ ਉਹੀ ਰੂਟੀਨ ਬਣ ਜਾਣਾ ਬੱਚਿਆਂ ਦਾ।
ਹਾਂਜੀ। ਫੇਰ ਉਈਓ ਛੇ ਸਡੇ ਛੇ ਉੱਠਣਾ ਏ
ਹਾਂਜੀ।
ਣਾ ਆਉ ਥੜ੍ਹੀ ਦੇਰ ਬਹਿਣਣਾ ਟੀ ਵੀ ਦੇਖਣਾ ਫਿਰ ਟਿਊਸ਼ਨ ਚਲੇ ਜਾਣਾ ਏ ਥੋੜ੍ਹਾ ਟਾਈਮ ਬਚਦਾ ਬੱਚਿਆਂ ਕੋਲ ਖੇਲਣ ਵਾਸਤੇ ਫੋਨ ਅਸੀਂ ਤੇ ਬਸ ਫਿਰ ਹੁਣ ਕਰ ਲਈ ਦੇ ਜਿਹੜਾ ਮਹੀਨਾ ਸਵਾ ਮਹੀਨਾ ਐਸ਼ ਕੀਤੀ ਦੇ
ਹਾਂਜੀ। ਹੋਰ?
ਹਾਂਜੀ। ਠੀਕ ਹੈ ਭੈਣ ਜੀ ਹਾਂਜੀ ਠੀਕ ਹੈ ਹੰਜੀ ਸਤਿ ਸ੍ਰੀ ਅਕਾਲ ਭੈਣ ਜੀ।